ਹੈਲੋ,
ਹੈਲੋ, ਤਿ ਸਤਿ ਸ਼੍ਰੀ ਅਕਾਲ ਜੀ। ਅੱਛਾ।
ਹੈਲੋ,
ਹੈਲੋ,
ਹੋਰ ਸੁਣਾਓ ਮੈਡਮ ਕਿਹੜਾ ਕੰਮ ਕਰਦੇ ਸੀ?
ਅਸੀਂ ਕੱਪੜੇ ਵੇਚਦੇ ਹਾਂ।
ਵੈਸੇ, ਕਿਸ ਤਰ੍ਹਾਂ ਦੇ ਕੱਪੜੇ ਵੇਚਦੇ ਸੀ।
ਹਾਂਜੀ।
ਕਿਸ ਤਰ੍ਹਾਂ ਦੇ ਵੇਚਦੇ ਕੱਪੜੇ?
ਕੋਟਨ ਦੇ ਕੱਪੜੇ, ਅੱਜ ਕੱਲ੍ਹ ਗਰਮੀ- ਗਰਮੀ ਦੇ ਕੱਪੜੇ ਵੇਚਦੇ ਆ। ਹੈਲੋ,
ਮੈਂ ਜੀ ਅਸੀਂ ਕੱਪੜੇ ਲੈਣੇ ਉਹ ਨੂੰ ਫਿਰ ਮਿਲ ਸਕਦੇ।
ਹਾਂਜੀ। ਮਿਲ ਸਕਦੇ ਹੈ ਜੀ।
ਅਤੇ ਹੋਮ ਡਿਲੀਵਰੀ ਅਵੇਲੇਬਲ।
ਹੋਮ ਡਿਲਵਰੀ ਹੂ ਹ ਹਾਂਜੀ, ਮਿਲ ਸਕਦੇ ਆ।
ਅਤੇ। ਕਰਦੇ ਵੀ ਕਿ
ਹਾਂਜੀ।
ਹਾਊਸ ਵਾਈਫ ਹੋ? ਯੋਬ ਕਰਦੇ ਹੋ ਯਾ ਹਾਊਸ ਵਾਈਫ? ਅੱਛਾ। ਹੋਰ ਸੁਣਾਓ ਫਿਰ?
ਘਰ ਬੈਠੇ ਹੀ ਅਸੀਂ ਕੱਪੜੇ ਵੇਚਦੇ ਹਾਂ ਮੇਰੇ ਕੋਲ ਬਾਹਰ ਦੀ ਵਮੋਮੈਨਸਾ ਆਉਦੀਆਂ, ਕੱਪੜਾ ਖਰੀਦੀਆਂ। ਹੋਰ ਮੈਂ ਕੋਟਨ ਦੀ ਚਾਦਰ ਵੀ ਰੱਖੀ ਹੋਈ ਹੈ। ਜੈਪੁੁਰਰੀ ਚੱਦਰ, ਦੂਸਰੀ ਚੱਦਰ।
ਡੀਆਨਿੰਗ ਵੀ ਹੁੰਦੀ ਆਪਣੇ।
ਹਾਂਜੀ ਡਿਜ਼ਾਇਨਿੰਗ ਵੀ ਹੈ। ਕਸਟਮਰ ਆਉਂਦੇ ਆ, ਤੁਸੀਂ ਆਓ, ਮੇਰਾ ਕੱਪੜਾ ਵੇਖੋ ਆ ਕੇ ਦੇਖੋ।
ਹਾਂਜੀ ਆਵਾਂਗੇ ਜ਼ਰੂਰ। ਹੋਰ, ਸੁਣਾਓ?
ਹਾਂਜੀ ਵਧੀਆ, ਕੱਪੜੇ ਬਹੁਤ ਵਧੀਆ ਨੇ। ਕੋਟਨ ਦੇ ਸੂਟ ਆਏ ਦੇ ਆ, ਹੁਣ ਵੀ ਜੈਪੁਰੀ ਸੂਟ।
ਤੁਸੀਂ ਮੇਰੇ ਨੰਬਰ ਤੇ ਫੋਟਆ ਸੈਂਡ ਕਰ ਸਕਦੇ ਹੋ?
ਹਾਂਜੀ, ਕਰ ਦੁਗੇ ਜੀ ਤੁਹਾਨੂੰ।
ਤੇ ਆਪਣੀ ਦੁਕਾਨ ਦਾ ਪੇਜ-ਪੂਜ ਵੀ ਹੈਗਾ ਕੋਈ?
ਹਾਂਜੀ।
ਪੇਜ ਵੀ ਹੈਗਾ ਦੁਕਾਨ ਦਾ ਆਪਣਾ ਕੋਈ?
ਨਹੀਂ ਜੀ। ਹੁ ਅਸੀਂ ਮੈਂ ਹ ਹਾਊਸ ਵਾਈਫ ਹਾਂ। ਮੈਂ ਘਰ ਆਪਣੇ ਘਰ ਹੀ ਕਰਦੀ ਹਾਂ।
ਅੱਛਾ।
ਮੇਰੇ ਹਸਬੈਂਡ ਦੀ ਦੁਕਾਨ ਆ ਉਹਨਾਂ ਦਾ ਰੈਡੀਮੇਡ ਦਾ ਕੱਪੜਾ ਕੱਪੜਿਆਂ ਦਾ ਦੁਕਾਨ ਆ। ਰੈਡੀਮੇਡ ਵੀ ਕੱਪੜਾ ਸਾਡੇ ਕੋਲ।
ਕਿਸ ਤਰ੍ਹਾਂ ਦੇ ਕੱਪੜੇ ਹੁੰਦੇ, ਕਿਸ ਤਰ੍ਹਾਂ ਦੇ ਕੱਪੜੇ ਹੁੰਦੇ।
ਹਾਂਜੀ, ਉਹਨਾਂ ਕੋਲ ਅਹ ਬੱਚਿਆਂ ਦੇ ਜੈਂਟਸ, ਲੇਡੀਜ਼, ਲੇਡੀਜ਼ ਕੁਰਤੀ ਪਜਾਮਾ। ਬੱਚਿਆਂ ਦੇ ਆ ਗਰਲੀਸ਼ ਵਾਏ ਸੂਟ। ਜੈਂਸ ਸੂਟ ਵੀ ਰੱਖੇ ਹੋਏ ਆ। ਅੱਜ-ਕੱਲ੍ਹ ਕੋਟਨ ਦੀ ਕੁੜਤੀ ਆਈ ਹੋਈ ਆ। ਨਾਲ ਪ ਪਜਾਮਾ ਨਾਲ।
ਹਾਂਜੀ। ਤੇ ਜੇ ਮੈਡਮ, ਅਸੀਂ ਪੈਂਟ ਸ਼ਰਟ ਲੈਣੀ ਹੋਵੇ ਫੇਰ ਮਿਲ ਸਕਦੀ?
ਹਾਂਜੀ, ਤੁਸੀਂ ਆਓ ਸ਼ੋਪ ਤੇ ਆਓ ਤੁਸੀਂ ਖਰੀਦੋ।
ਹਾਂਜੀ ਅਵਾਗੇ। ਜੇ ਹੋਮ ਡਿਲੀਵਰੀ ਕਰਾਉਣੀ ਹੋਵੇ ਮੈ।
ਹਾਂਜੀ, ਉਹ ਵੀ ਕਰ ਦਾਂਗੇ।
ਠੀਕ।
ਉਹ ਵੀ ਕਰ ਦਾਂਗੇ, ਤੁਹਾਨੂੰ ਫੋਟੋਆਂ ਪਾ ਦਾਂਗੇ ਮੋਬਾਇਲ ਤੇ ਵੇਖੋ ਤੁਸੀਂ।
ਹੋਰ ਸੁਣਾਓ।
ਬਸ ਵਧੀਆ ਜੀ।
ਬਾਕੀ, ਐਤਵਾਰ ਵੀ ਜਾਂਦੇ ਚੁਪਹਿਰੇ ਤੇ?
ਹਾਂਜੀ, ਐਤਵਾਰ ਅਸੀਂ ਸ਼ਹੀਦ ਸਾਹਿਬ ਜਾਂਦੇ ਚੁਪਹਿਰਾ ਸਾਹਬ। ਕੱਟ ਕੇ ਆਂਦੇ ਆ।
ਅੱਛਾ।
ਉੱਥੇ ਬਹੁਤ ਮਾਨਤਾ ਗੁਰਦੁਆਰੇ ਦੀ ਬੜਾ ਇਤਿਹਾਸਿਕ ਗੁਰਦੁਆਰਾ।
ਨਹੀਂ ਉਹਦਾ ਵੈ ਇਤਿਹਾਸ ਦੀ ਵੈਹੈ?
ਇਤਿਹਾਸ ਕਿ, ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਬਹੁਤ ਲੋਕਾਂ ਦੀ ਉੱਥੇ ਮਨੋਕਾਮਨਾ ਪੂਰੀਆਂ ਹੁੰਦੀਆਂ ਆ।
ਵੈਸੇ ਅੱਜ ਤੱਕ ਹੋਈ ਕਿ ਤੇਰੀ ਮਨੋਕਾਮਨਾ ਪੂਰੀ?
ਲੋਕੀ ਰੋਂਦੇ ਆਂਦੇ ਆ ਹੱਸਦੇ ਜਾਂਦੇ ਆ।
ਅੱਸ਼ਾ।
ਉੱਥੇ ਜੋ ਦੋ ਪੰਜ ਅ ਚੁਪੀਤਾ ਸਾਹਬ ਅ ਜਪਜੀ ਸਾਹਬ ਦੇ ਪਾਠ ਹੁੰਦੇ ਆ। ਦੋ ਚੁਪਈ ਸਾਹਬ ਦੇ ਪਾਠ ਹੁੰਦੇ ਆ। ਫੇਰ ਅੱਧੇ ਘੰਟੇ ਦੀ ਬਰੇਕ ਹੁੰਦੀ ਐ। ਉਸ ਤੋਂ ਬਾਅਦ ਸੁਖਮਨੀ ਸਾਹਬ ਦਾ ਪਾਠ ਹੁੰਦਾ ਐ। ਫੇਰ ਆਨੰਦ ਸਾਹਬ ਛੇ ਪੌੜੀ ਆਨੰਦ ਸਾਹਿਬ ਦੀ ਪੌੜੀਆਂ ਪੜ੍ਹਦੇ ਆ। ਆਨੰਦ ਸਾਹਬ ਪੜ੍ਹਦੇ ਆ। ਉਸ ਤੋਂ ਬਾਅਦ ਅਰਦਾਸ ਹੁੰਦੀ ਅੇ ਦੇਗ ਵੰਡਦੇ ਆ। ਬਹੁਤ ਇਤਿਹਾਸਿਕ ਗੁਰਦੁਆਰਾ, ਬਹੁਤ ਸੰਗਤ ਆਂਦੀ ਦੂਰੋਂ- ਦੂਰੋਂ।
ਤੇ ਕੈਂਦੇ ਮੈਡਮ ਓਥੇ ਲੰਗਰ ਬੋਤ ਜਾਦਾ ਲੱਗਦੇ ਹੁੰਦੇ।
ਜਗਾ-ਜਗਾ ਲੰਗਰ।
ਕਿਸ ਚੀਜ਼ ਦਾ ਲੰਗਰ ਹੁੰਦਾ ਮੈਮ, ਕਿਸ ਚੀਜ਼ ਦਾ ਹੁੰਦਾ ਲੰਗਰ?
ਕਵੀ ਚਾਵਲ, ਰਾਜਮਾਂ ਚਾਵਲ, ਛੋਲੇ ਚਾਵਲ, ਮਿੱਸੀ ਰੋਟੀ। ਸ਼ਰਦਾਈ, ਅੱਜ-ਕੱਲ੍ਹ ਸ਼ਰਬਤ ਬੜੇ ਬਣਦੇ ਆ। ਸ਼ਰਬਤ, ਸ਼ਰਦਾਈ, ਲੱਸੀ।
ਤੇ ਮੈਡਮ ਤੁਸੀਂ ਕਦੇ ਗਏ ਓ?
ਹਾਂਜੀ ਮੈਂ ਹਰ ਇਤਵਾਰ ਜਾਂਨੀ ਆਂ।
ਅੱਛਾ ਵਧੀਆ ਜੀ।
ਤੁਸੀਂ ਵੀ ਜਾਓ, ਆਪਣੀ ਫੈਮਿਲੀ ਲੈ ਕੇ ਜਾਓ।
ਹਾਂਜੀ ਹਾਂਜੀ ਜ਼ਰੂਰ ਜਾਵਾਂਗੇ।
ਹੋ ਕੇ ਆਓ, ਦਰਸ਼ਨ ਕਰਕੇ ਆਓ। ਦਰਬਾਰ ਸਾਬ ਦੇ- ਕੋਲ ਆ। ਅੰਮ੍ਰਿਤਸਰ- ਗੋਲਡਨ ਟੈਂਪਲ ਓਥੇ ਵੀ ਜਾਓ।
ਓਥੇ ਦਾ ਕੀ ਇਤਿਹਾਸ, ਓਥੇ ਦਾ ਕੀ ਇਤਿਹਾਸ ਹੈਗਾ?
ਓਥੇ ਗੁਰੂ ਰਾਮਦਾਸ ਜੀ ਦਾ, ਓਥੋਂ ਵੀ ਲੋਕਾਂ ਦੀ ਝੋਲੀਆਂ ਬੋਤ ਭਰਦੀਆਂ ਵਾ।
ਹਾਂਜੀ -ਸੁਣਿਆ ਵੈਸੇ ਬੋਤ ਸੁਣਿਆ ਗੱਲ।
ਹਾਂਜੀ ਗੋਲਡਨ ਟੈਂਪਲ ਜਾਓ।
ਤੁਹੀਂ ਆਪਣੇ ਫਰੈਂਡਸ ਦੇ ਨਾਲ ਜਾਂਦੇ ਕੀ-
ਨਈ ਜੀ ਮੈਂ- ਕੱਲੀ ਜਾਂਨੀ ਆਂ। ਇਤਵਾਰ ਹਰ ਸੰਡੇ ਮੈਂ ਜਾਂਨੀ ਆਂ, ਅਸੀਂ ਮੱਥਾ ਟੇਕ- ਕੇ ਆਨੇ ਓਥੇ। ਸਵੇਰੇ ਜਾਂਨੇ ਆਂ, ਸ਼ਾਮੀ ਘਰ ਆਨੀ ਆਂ।
ਅੱਛਾ।
ਜਾ ਕੇ ਆਓ ਤੁਸੀਂ ਵੀ।
ਹਾਂਜੀ- ਕਾਫ਼ੀ ਮੰਨਿਆ ਲੱਗਦਾ ਗੁਰਦਰਾ ਏ।
ਹਾਂਜੀ ਹਾਂਜੀ। ਬੋਤ ਲੋਕਾਂ ਦੀ ਮਨੋਕਾਮਨਾ ਪੂਰੀਆਂ ਹੋਈਆਂ ਏਥੇ, ਸਾਡੀ ਵੀ ਹੋਈ ਏ। ਸਾਡੀ ਬਾਬਾ ਜੀ ਨੇ ਸੁਣੀ ਐ, ਸਾਨੂੰ ਬਾਬਾ ਜੀ ਨੇ ਮਕਾਨ ਦਿੱਤਾ।
ਅੱਛਾ - ਏ ਵਧੀਆ ਗੱਲ ਏ।
ਗੁੜੀਆ ਵੀ ਸਾਡੀ ਬਾਰ ਚੱਲ ਗੀ ਬਾਬਾ ਜੀ ਦੀ ਕਿਰਪਾ ਨਾਲ।
ਹਾਂਜੀ। ਤੁਸੀਂ ਵੀ ਅੱਗੇ ਫੋਰਨ ਜਾਣਾ?
ਹਾਂਜੀ ਨਈ ਜੀ ਅਜੇ ਤਾਂ ਕੋਈ ਹੈ ਨੀ ਰੈਅ ਬਾਕੀ ਅਸੀਂ। ਕਰਾਂਗੇ ਅਸੀਂ ਵੀ ਜਾਵਾਂਗੇ, ਆਪਣੇ ਬੇਟੇ ਨੂੰ ਭੇਜਾਗੇ।
ਅੱਛਾ।
ਓ ਅਜੇ ਓਨੇ ਪਲੱਸ ਟੂ ਦੇ ਪੇਪਰ ਦਿੱਤੇ ਆ, ਪਾਸ ਹੋ ਗਿਆ। ਹੁਣ ਓਦਾ ਅੱਗੋਂ ਕੋਲਜ।
ਕੋੋਲਜ ਜਾਣਾ ਵਾ। ਅੱਛਾ। ਜਾਂਦਾ ਕੋਲਜ ਓ?
ਹਾਂਜੀ ਅਗਸਤ ਤੋਂ ਸ਼ੁਰੂ ਹੋਣੇ ਅਜੇ।
ਕਿਸ ਚੀਜ਼ ਦਾ ਕੋਰਸ ਲਿਆ ਓਨੇ?
ਓਨੇ ਇਲੈਕਟ੍ਰੀਸ਼ਨ ਦਾ।
ਤੇ ਇਲੈਕਟ੍ਰੀਸ਼ਨ 'ਚ ਕੀ ਕੀ ਹੁੰਦਾ ਵੈਸੇ।
ਹਾਂਜੀ ਬਿਜਲੀ ਦਾ ਕੰਮ ਆ।
ਬਿੱਜਲੀ ਦਾ ਕਿਸ ਚੀਜ਼ ਦਾ?
ਐ ਹੋ ਗਏ ਬਿਜਲੀ ਦਾ, ਏਸੀ ਵਗੈਰਾ ਹੋ ਗਏ। ਫੇਰ ਸਭ ਕੁਝ ਦੱਸਣਗੇ। ਉਹ ਕੋਲੈਜ ਵਾਲੇ, ਹੁਣ ਕੋਲਜ ਜਾਏਗਾ ਬੱਚਾ ਤੇ ਪਤਾ ਲੱਗੇਗਾ ਬੱਚੇ ਨੂੰ।
ਹਾਊਸ, ਹਾਊਸ ਦਾ ਵੀ ਹੈਗਾ ਹਾਊਸ।
ਹਾਂਜੀ, ਉਹ ਵੀ ਸਾਰਾ ਕੁਛ ਦੱਸਣਗੇ।
ਹੋਰ ਕੋਲੇਜ ਕਿਹੜੇ ਐਡਮਿਸ਼ਨ ਕਰਵਾਈ?
ਹਾਂਜੀ।
ਕਿਹੜੇ ਕੋਲਜ ਐਡਮਮੀਸ਼ਨ ਕਰਵਾਈ?
ਇੰਜੀਨੀਅਰਿੰਗ ਕਾਲੇਜ ਅੰਮ੍ਰਿਤਸਰ।
ਇਹ ਵੀ ਲੱਗਦਾ ਠੀਕ ਹੈ, ਕੋਲੇ ਕਿੱਦਾਂ ਦਾਹੈ ਜਿ?
ਕੋਲੇਜ ਹੁਣ ਬੇਟਾ ਹੁਣ ਜਾਏਗਾ ਪਤਾ ਲੱਗੇਗਾ। ਐਡਮਿਸ਼ਨ ਕਰਵਾ ਤੀ ਹੈ। ਹਾਂਜੀ।
ਹੋਰ, ਤੁਹਾਡੇ ਹਸਬੈਂਡ ਕੀ ਕਰਦੇ?
ਹਾਂਜੀ, ਤੁਹਾਨੂੰ ਦੱਸਿਆ ਹੀ ਰੈਡੀਮੇਡ ਦਾ ਕੱਪੜਿਆਂ ਦਾ ਦੁਕਾਨ।
ਅੱਛਾ। ਉਹਨੇ ਸ਼ੋਪ, ਤੁਹਾਡੇ ਸ਼ਹਿਰ 'ਚ ਹੀ ਹੈ।
ਨਹੀਂ- ਨਹੀਂ ਜੀ, ਉਹ ਜਲੰਧਰ ਦੇ ਕੋਲ ਪੈ ਜਾਂਦੀ ਸੁਬਾਨਪੁਰ।
ਅੱਛਾ।
ਹਾਂਜੀ।
ਤੁਸੀ ਜਾਂਦੇ ਆ ਉੱਥੇ?
ਨਹੀਂ ਜੀ, ਅਸੀਂ ਘਰ ਹੀ ਰਹਿੰਦੇ ਹਾਂ ਮੈਂ ਘਰ ਹੀ ਅਨਸਟਿਚ ਕੱਪੜੇ ਵੇਚਦੀ ਚਾਦਰਾਾਂ ਰੱਖਿਆ ਕੋਟ ਧੰਦੀਆਂ।
ਨਾਲ ਕੱਪੜੇ ਰੱਖੇ ਆ, ਲੇਡੀਜ਼ ਆਉਂਦੀਆਂ। ਸੂਟ ਲੈ ਕੇ ਜਾਂਦੇ ਆ, ਮੇਰੀ ਘਰ ਹੀ ਹੋ ਜਾਂਦੀ ਸੇਲ।
ਦੁਕਾਨ, ਦੁਕਾਨ ਵਾਲੇ ਦਾ ਪੇਜ ਹੈਗਾ।
ਹਾਂਜੀ।
ਦੁਕਾਨ ਦਾ ਪੇਜ ਹੈਗਾ।
ਹਾਂਜੀ ਹੋਏਗਾ, ਹਾਂਜੀ ਹੈਗਾ। ਉੱਪਲ ਗਾਰਮੈਂਟਸ।
ਨਾ ਬੋਜੋ। ਅੱਛਾ। ਅਪਲ ਗਾਰਮੈਂਟਸ ਨਾਮ ਹੈ। ਕਾਫੀ ਚ' ਚੱਲਦਾ- ਚੁੱਲਦਾ ਹਾਂ।
ਹਾਂਜੀ ਠੀਕ ਆ ਛੋਟੀ ਜਿਹੀ ਦੁਕਾਨ ਆ।
ਅੱਛਾ ਛੋਟੀ ਦੁਕਾਨ ਚਲੋ ਕੋਈ ਨਹੀਂ। ਚਲੋ ਕੋਈ ਨੀ ਬਾਬਾ ਮਿਹਰ ਕਰੂਗਾ ਫੇਰ, ਵੱਧ ਹੀ ਜਾਊਗੀ ਦੁਕਾਨ।
ਬਾਬਾ ਜੀ ਬੈਠੇ ਆ, ਬਾਬਾ ਦੀਪ ਸਿੰਘ ਜੀ।
ਹਾਂਜੀ।
ਉਹਨਾਂ ਦੀ ਕਿਰਪਾ ਵਾ।
ਹੋਰ ਫੇਰ ਗਰਮੀਆਂ ਫਿਰ ਕ ਟੂਰ ਨਹੀਂ ਬਣਾਇਆ ਜਾਣਦਾ।
ਨਹੀਂ ਜੀ ਨਹੀਂ ਜੀ ਅਸੀਂ ਘਰ ਹੀ ਹਾਂ, ਅਦ ਕਿ ਨਹੀਂ ਗਏ ਅਸੀਂ।
ਅੱਛਾ। ਹੋਰ ਸੁਣਾਓ?
ਬਸ ਵਧੀਆ ਜੀ। ਤੁਸੀਂ ਆਓ ਸਾਡੇ ਘਰ ਕੱਪੜੇ ਦੇਖੋ। ਹਾਂਜੀ।
ਬੇਟੀ ਕਿਹੜੇ ਕੰਟਰੀ ਗਈ?
ਅਸਟੇਲੀਆ
ਅੱਛਾ ਆਸਟ੍ਰੇਲੀਆ ਗਈ ਏ।
ਹਾਂਜੀ
ਉੱਥੇ ਸ ਸਟ ਸਟੱਡੀ ਤੇ ਬਿਹਾਫ ਸਟੱਡੀ ਬੇਸ ਗਈ ਏ?
ਹਾਂਜੀ ਸਟੱਡੀ ਬੇਸ ਤੇ।
ਫਿਰ ਤਾਨੂੰ ਫਿਰ ਬੁਲਾ ਸਕਦੀ ਸਪਾਊਸ ਵੀਜ਼ੇ ਤੇ।
ਹਾਂਜੀ
ਮੈਂ ਤੁਹਾਨੂੰ ਵੀ ਵੈਸੇ ਬੁਲਾ ਸਕਦੀ ਏ ਸਪਾਉ ਸ ਵੀਜ਼ੇ ਤੇ।
ਹਾਂਜੀ- ਹਾਂਜੀ
ਚਲੋ ਵਦਿਆ ਵਦਿਆ
ਹਾਂ
ਚਲ ਠੀਕ ਅ।
ਅੱਛਾ, ਠੀਕ